ਹੈਲੋ
ਚੱਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ ਤੁਸੀਂ
ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਸੀ
ਕੁਛ ਨੀ ਬਸ ਟੀ ਵੀ ਦੇਖ ਰਹੀ ਸੀ।
ਹੋਰ ਘਰ ਕਿੱਦਾਂ ਸਾਰੇ?
ਠੀਕ ਨੇ ਹੋਰ ਤੁਸੀਂ ਦੱਸੋ ਆਪਣੀ ਫੈਮਲੀ?
ਸਭ ਵਧੀਆ, ਹੋਰ ਗਏ ਹੋਏ ਕਿਤੇ ਛੁੱਟੀਆਂ ਮਨਾਉਣੀਆਂ ਨਹੀਂ?
ਹਾਂਜੀ, ਨਾਨਕੇ ਆਈ ਹੋਈ ਆ ਮੈਂ।
ਚਲੋ ਵਧੀਆ ਫੇਰ ਤਾਂ ਹੋਰ ਦੱਸੋ ਕਿੱਦਾਂ ਲੰਘਦੀਆਂ ਤੁਹਾਡੀ ਛੁੱਟੀਆਂ?
ਬਸ ਵਧੀਆ ਨੇ ਇੱਥੇ ਮੇਰੇ ਨਾਨਕੇ ਖੇਤਾਂ ਚ ਨੇ ਨਾ ਫੇਰ ਇੱਥੇ ਦਰਖ਼ਤ ਬਹੁਤ ਨੇ ਅਸੀਂ ਉੱਥੇ ਹੀ ਬੈਠੇ। ਰਹਿੰਦੇ ਆ ਬਸ।
ਹਾਂ ਵਧੀਆ, ਇੱਥੇ ਤਾਂ ਮਤਲਬ ਨਾ ਬਾਹਰਲੀ ਹਵਾ ਲੈਣ ਚ ਤਾਂ ਬਹੁਤ ਮਜ਼ਾ ਆਉਂਦਾ ਹੈ।
ਕੁਛ ਦਰਖਤਾਂ ਦੇ ਹੇਠਾਂ ਬੈਠ ਕੇ ਪੂਰੀ ਹਵਾ ਚੱਲ ਰਹੀ ਹੈ ਅੱਜ ਕੱਲ੍ਹ ਤਾਂ ਕਾਫ਼ੀ ਦਿਨਾਂ ਤੋਂ।
ਹਾਂਜੀ, ਹਾਂ ਹੋਰ ਮੀਹ ਵਾਲਾ ਮੌਸਮ ਤਾਂ ਨਹੀਂ ਹੋ ਰਿਹਾ?
ਨੀ ਮੀਂਹ ਆਲਾ ਤੇ ਨਹੀਂ ਨਾ ਧੁੱਪ ਹੈਗੀ ਨਾ ਮੀਂਹ ਆਲਾ ਮੌਸਮ ਬਸ ਹਵਾ ਚੱਲ ਰਹੀ ਹੈ ਤੇਜ਼।
ਸਾਡੇ ਤਾਂ ਇੱਥੇ ਬੱਦਲਵਾਈ ਹੋਈ ਪਈ ਹੈ ਨਾ ਮੀਹਓ ਆ ਰਿਹਾ ਹੈਗਾ ਧੁੱਪ ਵੀ ਗਰਮੈਸ਼ ਐਨੀ ਹੋਈ ਪਈ। ਦੀ ਹੈ।
ਅੱਛਾ ਮਤਲਬ ਕਾਲੀ ਘਾਟ ਵਾਂਗ।
ਹਾਂਜੀ ਹਾਂ, ਐਵੇਂ ਹੋਇਆ ਪਿਆ ਮੂੰਸ।
ਫੇਰ ਕੀ ਪਤਾ ਸ਼ਾਮ ਤੱਕ ਆਜੇ ਮੀਂਹ।
ਦੇਖੋ ਅਸੀਂ ਤਾਂ ਕਹਿ ਰਹੇ ਹ ਵੀ ਵਧੀਆ ਆ ਜੇ ਮੀਂਹ ਵਧੀਆ ਥੋੜਾ ਠੰਢਾ ਮੌਸਮ ਹੋਜੂਗਾ। ਨਹੀਂ ਐਡੀ ਗਰਮੈਂਸ਼। ਪੈਰੀਆਂ ਨਾ ਮਤਲਬ ਕਿ ਨਾ ਹੁਣ ਅੰਦਰ ਬੈਠੋ ਤਾਂ ਵੀ ਐਡੀ ਗਰਮੈਸ ਲੱਗਦੀ ਹੈ।
ਹਮ ਫੇਰ ਮੀਂਹ ਨਾਲ ਥੋੜਾ ਠੰਡਾ ਹੋ ਜਾਂਦਾ ਚਲੋ ਥੋੜੇ ਕੁ ਦਿਨ ਲੰਘ ਜਾਂਦੇ ਨੇ ਗਰਮੀ ਤੋਂ।
ਹਾਂਜੀ ਹਾਂ, ਉਹ ਤਾਂ ਹੈ, ਹੋਰ ਦੱਸੋ ਤੁਹਾਡੇ ਸ਼ੌਕ ਕੀ ਨੇ?
ਸ਼ੌਕ ਬਸ ਮੈਨੂੰ ਹੁਣ ਤਾਂ ਨੇਲ ਦਾ ਆਰਟ ਦਾ ਸ਼ੌਕ ਹੋ ਰਿਹਾ ਹੈ ਮੈਨੂੰ ਉਹ ਸਿੱਖਣਾ।
ਅੱਛਾ ਹੋਰ ਕੀ ਕੀ ਸਿੱਖਿਆ ਹੇਅਰ ਕਟਿੰਗ ਵਗੈਰਾ ਸਿੱਖੀ ਆ? ਅੱਛਾ ਚਲੋ ਵਧੀਆ ਫੇਰ।
ਥਰੈਡ ਚਲਾਣਾ ਸਿੱਖਿਆ ਬਾਕੀ ਹੁਣ ਨੇਲ ਅ। ਯੂ ਟਿਊਬ ਤੇ ਵੀ ਬਹੁਤ ਵਧੀਆ ਹੁੰਦਾ ਉੱਥੋਂ ਉਹ ਵੀ ਦੇਖ ਲੈਂਦੀ ਆ ਇੰਨਾ ਵਧੀਆ ਦੱਸਦੇ ਨੇ।
ਬਾਹਰ ਵਗੈਰਾ ਤੇ ਨਹੀਂ ਜਾਣਾ?
ਹਾਂ ਬਾਹਰ ਹੀ ਜਾਣਾ ਹੈ ਵੈਸੇ ਤਾਂ।
ਚਲੋ ਵਧੀਆ, ਫਿਰ ਤਾਂ ਹੈਗੀ ਆ ਤਿਆਰੀ ਬਾਹਰ ਜਾਣ ਦੀ।
ਤਿਆਰੀ ਦਾ ਜਦੋਂ ਪਹਿਲਾਂ ਇੰਟਰਵਿਊ ਕਲੀਅਰ ਹੋਏਗਾ। ਫੇਰ ਹੀ ਪਤਾ ਲੱਗੇਗਾ।
ਹਾਂਜੀ ਹਾਂ, ਅੱਛਾ ਪੇਪਰ ਕਲੀਅਰ ਇੰਟਰਵਿਊ ਨੀ ਹੈਗਾ।
ਨਹੀਂ ਮਤਲਬ ਆਈਲਟਸ ਤਾਂ ਕੀਤੀ ਹੋਈ ਆ ਫਿਰ ਹੁਣ ਇੰਟਰਵਿਊ ਦਿੱਤਾ ਹੋਇਆ ਓਦਾ ਰਿਜਲਟ ਇੱਕ। ਦੋ ਦਿਨ ਚ ਆਏਗਾ ਵੀ ਕਲੀਅਰ ਹੋਇਆ ਕਿ ਨਹੀਂ।
ਅਗਰ ਹੋ ਗਿਆ ਫਿਰਬੈਸਟ ਹੈ। ਅਗਰ ਨਹੀਂ ਹੋਇਆ ਤਾਂ ਫਿਰ -ਫਿਰ ਤੋਂ ਤਿਆਰੀ ਕਰਨੀ ਪਏਗੀ।
ਕਿਹੜੀ ਕੰਟਰੀ ਜਾਣਾ?
ਯੂ -ਯੂ ਕੇ ਜਾਣਾ। ਹਮ ਉਹਦੇ ਲਈ ਕੋਈ ਸੇ ਵੀ ਯੂਨੀਵ ਐਡਮਿਸ਼ਨ ਲਈ ਉਹੀ ਹੁੰਦਾ ਹੈ ਇੰਟਰਵਿਊ। ਪਰ ਯੂਨੀਵਰਸਿਟੀਆਂ ਐਵੇਂ ਉਧਰ ਵਧੀਆ ਨੇ ਸਾਰਾ ਕੁਛ ਪ੍ਰੈਕ। ਗੱਲ ਹੁੰਦਾ ਹੈ ਬਹੁਤ ਵਧੀਆ ਯਾਦ ਕਰਨ ਚ ਬੰਦਾ ਸਖਾਲਾ।
ਹਾਂਜੀ ਬਸ ਸਟੱਡੀ ਓਧਰ ਕਰਨੀ ਆ ਤੁਸੀ ਸਟੱਡੀ ਵੀਜੇ ਤੇ ਜਾਣਾ ਬਾਹਰ।
ਹਾਂਜੀ- ਹਾਂਜੀ ਤੁਸੀਂ ਨੀ ਬਾਹਰ ਦਾ ਕਰਦੇ ਕਿ? ਕੀ ਜੋਬ ਲੱਗੀ?
ਬਾਹਰ ਦਾ ਮੇਰੇ ਘਰ ਦੇ ਕਹਿੰਦੇ। ਦੇ ਨਾ ਵੀ ਵਿਆਹ ਕਰਕੇ ਤੋਰਨਾ ਏਦਾਂ ਨੀ ਸਾਨੂੰ ਤੋਰਨਾ ਹੈਗਾ ।ਮਤਲਬ ਮੇਰਾ ਤਾਂ ਹੈਗਾ ਕਿ ਮੈਂ ਬਾਹਰਲਾ ਦੇਸ਼ ਘੁੰਮਾ। ਪਰ ਘਰ ਦੇ ਕਹਿੰਦੇ ਵੀ ਇਕੱਲੀ ਨੂੰ ਨੀ ਭੇਜਦੇ ਹੈਗੇ ਮੈਰਿਜ ਕਰਕੇ ਭੇਜਾਂਗੇ ਤੁਹਾਨੂੰ
ਹਾਂ ਇਹ ਵੀ ਬੜਾ ਔਖਾ ਘਰ ਦੇ ਐਵੇਂ ਕਹਿੰਦੇ ਨੇ ਸਭ ਦੇ
ਉਹਨਾਂ ਨੂੰ ਐਵੇਂ ਹੁੰਦਾ ਨਾ ਵੀ ਉੱਧਰ ਕਿਤੇ ਫੋਰਨ ਕੰਟਰੀ ਵੀ ਆਪਣੇ ਬੱਚਾ ਸੇਫ ਨਹੀਂ ਹੈਗਾ ਵੀ ਕੁੜੀਆਂ ਤਾਂ ਬਿਲਕੁਲ ਸੇਫ ਨਹੀਂ ਹੈਗੀਆਂ
ਨਹੀਂ ਬਾਕੀ ਅਗਰ ਜਿਸ ਦੀ ਵੀ ਮੈਰਿਜ ਹੁੰਦੀ ਆ ਸਬ ਤੋਂ ਪਹਿਲਾਂ ਤਾਂ ਉਹ ਕੱਲਾ ਹੀ ਜਾਂਦਾ ਹੈ ਬਾਅਦ ਚ ਹੀ ਬੁਲਾਉਂਦਾ ਹੈ
ਸਹੀ ਗੱਲ ਆ ਆਪਾਂ ਇੱਦਾਂ ਵੀ ਕਿਸੇ ਦੇ ਭਰੋਸਾ ਨਹੀਂ ਕਰ ਸਕਦੇ ਕੀ ਪਤਾ ਉਹਨੇ ਬਾਹਰ ਹੀ ਵਿਆਹ ਕਰਾਇਆ ਵਾ ਹੋਵੇ ਏਦਾਂ ਵੀ ਨਾ ਆਪਾਂ ਲਾ ਸਕਦਾ ਹੈਗਾ ਵੀ ਕਿਸੇ ਤੇ ਜਲਦੀ ਭਰੋਸਾ ਨਹੀਂ ਕਰ ਸਕਦੇ ਹੈਗੇ
ਹਾਂਜੀ ਇਹ ਤਾਂ ਹੈ
ਸੀਗਾ ਵੀ ਮੈਨੂੰ ਬਾਹਰ ਜਾਣਾ ਫੇਿਰ ਮੇਰੇ ਭੈਣ ਭਰਾ ਵੀ ਨ ਅਗਲਾ ਕਹਿ ਦਿੰਦਾ ਵੀ ਲੈ ਫਿਰ ਜੇ ਤੇਰੇ ਤੇ ਸਾਰਾ ਖਰਚਾ ਹੋ ਗਿਆ ਫਿਰ ਉਹਨਾਂ ਨੂੰ ਕੌਣ ਪੜ੍ਹਾਊਗਾ ਪਰ ਏਦਾਂ ਵੀ ਬਾਹਰ ਜਾਕੇ ਲਾਈਫ ਪਿਛਲਿਆਂ ਦੀ ਸੈਟ ਹੋ ਜਾਂਦੀ ਹੈ ਇੰਨੀ ਇਨਕਮ ਤਾ ਹੋਈ ਜਾਂਦੀ ਹੈ
ਬੰਦਾ ਮਤਲਬ ਕਮਾਏ ਵਧੀਆ ਖਰਚਾ ਘੱਟ ਕਰੇ ਕੱਪੜੇ ਇੰਨੇ ਮਹਿੰਗੇ ਗੇ ਨਾ ਪਾਏ ਤਾਂ ਬੇਅਸ ਹੈ ਕਿ ਹਾਂ ਤਰੱਕੀ ਤਾਂ ਹੋਈ ਜਾਂਦੀ ਹੈ ਅਗਰ ਪੜ੍ਹ ਲਏ ਜੋਬ ਵੀ ਮਿਲ ਜਾਂਦੀ ਹੈ
ਇੱਧਰੋਂ ਹੀ ਲੈ ਜਾਣ ਕੱਪੜੇ ਆਪਣੇ ਜਿਵੇਂ ਜੋ ਵੀ ਯੂਜ ਫੁਲ ਉਧਰ ਚੀਜ਼ ਹੈ ਇੱਧਰੋਂ ਹੀ ਲੈਣ ਦਾ ਫਾਇਦਾ ਉੱਧਰ ਜਾ ਕੇ ਤਾਂ ਬਹੁਤ ਮਹਿੰਗਾ ਆ ਉੱਧਰ ਤਾਂ।
ਪਹਿਲਾਂ ਪਹਿਲਾਂ ਤਾਂ ਤੰਗੀ ਆਉਂਦੀ ਪਹਿਲਾਂ ਪਹਿਲਾਂ ਤਾਂ ਬਹੁਤ ਔਖਾ ਹੁੰਦਾ ਪਰ ਜਦੋਂ ਪੈਸੇ ਕਮਾਉਣ ਲੱਗ। ਫੇਰ ਤਾਂ ਬਹੁਤ ਸੁਧਾਰ ਆ ਜਾਂਦਾ ਜ਼ਿੰਦਗੀ ਚ ਘਰਦੀਆ ਦੇ ਵੀ।
ਹਾਂਜੀ ਹਾਂ, ਇਹ ਤਾਂ ਹੈ, ਬਿਲਕੁਲ ਬਿਲਕੁਲ।
ਪਰ ਹੁਣ ਘਰਦਿਆਂ ਦੀ ਸੋਚ ਕੌਣ ਬਦਲਿਆ ਉਹਨਾਂ ਨੂੰ ਐ ਹੁੰਦਾ ਵੀ ਆਪਣੇ ਆਪ ਨਾ ਕਰਵਾ ਲੈਣ ਜਾਂ।
ਸਹੀ ਗੱਲ ਹੈ ਬਸ ਉਹ ਜਿੱਦਾਂ ਮਤਲਬ। ਸੋਸ਼ਲ ਮੀਡੀਆ ਵਗੈਰਾ ਤੋਂ ਦੇਖਦੇ ਆਾਂ ਉਹਨਾਂ ਨੂੰ ਇਹੀ ਚੀਜ਼ ਲੱਗਦੇ ਵੀ ਹਾਂ ਇਹ ਸਾਡੇ ਬੱਚਿਆਂ ਨ ਗ਼ਲਤ ਹੋਊ ਜਾ। ੋ ਆਪਾਂ ਏਦਾਂ ਨੀ ਕਹਿ ਸਕਦੇ ਕਿ ਆਪਣੇ ਲਈ ਚੰਗਾ ਨੀ ਸੋਚਦੇ ਚੰਗਾ ਤਾਂ ਸੋਚਦੇ ਇੱਕ ਹਿਸਾਬ ਨਾਲ। ਪਰ ਚਲੋ ਆਪਾਂ ਨੂੰ ਵੀ ਦੇਖਣਾ ਚਾਹੀਦਾ ਕਿ ਜੋ ਕਹਿ ਰਹੇ ਨੇ ਕਿ ਪਤਾ ਠੀਕ ਹੀ ਹੋਵੇ
ਹਾਂਜੀ ਇਹ ਤਾਂ ਹੈ।
ਤੇ ਤੁਸੀਂ ਮੈਰਿਜ ਕਰਾ ਕੇ ਜਾਣਾ ਬਾਹਰ।
ਨਹੀਂ ਮੈਂ ਤਾਂ ਐਵੇਂ ਹੀ ਜਾਣਾ
ਠੀਕ ਹੈ ਠੀਕ ਹੈ।
ਮੇਰੇ ਘਰ ਦੇ ਵੀ ਬਹੁਤ ਕਹਿ ਦਿੰਦੇ ਨੇ ਕਈ ਵਾਰ ਕਿ ਬਸ। ਤਾਂ ਮੈਂ ਕਹਿ ਦਿੰਦੀ ਹਾਂ ਕਿ ਹਲੇ ਮੇਰੀ ਉਮਰ ਇੰਨੀ ਤ। ਛੋਟੀ ਹੈ ਕੀ ਸਾਰੀ ਉਮਰ ਹੀ ਪਈ ਹੈ ਹਲੇ। ਵੀ ਮੈਨੂੰ ਪੜ੍ਹ ਲਿਖ ਕੇ ਕੁਛ ਬਣ ਲੈਣ ਦੋ ਪਹਿਲਾਂ।
ਧਾਰ ਲਿਆ ਸੀ ਬਾਰਵੀਂ ਤੋਂ ਬਾਅਦ ਕਿ ਬਾਰਵੀਂ ਦੇ ਵਿੱਚ ਵਿੱਚ ਹੀ ਆਈਲੈਟਸ ਕਰ ਲਈ ਸੀ
ਨਹੀਂ ਬਾਰਵੀਂ ਤੋਂ ਬਾਅਦ ਪਹਿਲਾਂ ਆਈਲਟਸ ਕੀਤੀ ਮੈਨੇ। ਫੇਰ ਮੇਰੀ ਇੱਕ ਦੋ ਜਗ੍ਹਾ ਲਾਈ ਵੀ ਸੀ ਫੇਰ ਬਸ ਅੱਗੇ ਜਿਨਾਂ ਨੂੰ ਲ। ਆਈ ਸੀ। ਕਈ ਏਜੰਟ ਫਰੋਡ ਜਿਵੇਂ ਧੋਖਾ ਦੇ ਦਿੰਦੇ ਨੇ ਝੂਠ ਬੋਲਦੇ ਨੇ ਉਵੇਂ ਮੇ। ਸਾਡੇ ਨਾਲ ਹੋਇਆ ਜਿਵੇਂ ਇੰਨੇ ਕੇਸ ਆਪਾਂ ਸੁਣਦੇ ਹੀ ਆਾਂ।
ਹਾਂਜੀ।
ਤਾਂ ਕਰਕੇ ਬਸ ਫੇਰ ਮੇਰਾ ਬਾਹਰ ਦਾ ਬਣਿਆ ਨੀ ਇਸ ਕਰਕੇ। ਫਾਈਲ ਤਾਂ ਉਦੋਂ ਦੀਓ ਲਾ ਤ ਸੀ ਪਰ ਮੈਨੂੰ ਹੁਣ ਦੋ ਸਾਲ ਹੀ ਹੋ ਜਾਣਗੇ ਚਾਰ ਮਹੀਨਿਆਂ ਤੱਕ। ਆਈਲੈਟਸ ਕੀਤੀ ਨੂੰ। ਉਹ ਜੀਤੂੰ ਆਸਟ੍ਰੇਲੀਆ ਦੀ ਲਗਵਾਈ ਸੀ ਉਹਹਨੇ ਅੱਠ ਮਹੀਨੇ ਵੇਸਟ ਕਰਤੇ ਐਵੇਂ। ਕਹਿ ਕਹਿ ਕੇ ਵੀ ਅਗਲੇ ਮੰਥ ਵੀਜ਼ਾ ਆਜੂਗਾ।
ਅਗਰ ਆਪਣੇ ਮਤਲਬ ਏਦਾਂ ਕੋਈ ਉਹ ਰੱਖਣਾ ਨਾ। ਤਾਂ ਕਿਸੇ ਤੋਂ ਪੁੱਛ ਗਿਛ ਕੇ ਤਾਂ ਕੋਈ ਉਹ ਰੱਖੋ ਨੀ ਕਈਦਾ ਪੈਸੇ ਖਾਓ ਹੁੰਦੇ ਨੇ ਅਗਲਾ ਪੈਸਾ ਖਾ ਕੇ ਨਾ ਫਿਰ। ਫਿਰ ਪੁੱਛਦਾ ਨੀ ਹੈਗਾ।
ਹਾਂ ਇਹ ਤਾਂ ਅੱਜ ਕੱਲ ਬਹੁਤ ਚੱਲ ਰਿਹਾ ਟਰੈਂਡ ਪੈਸੇ ਖਾਣ। ਬਾਕੀ ਸਭ ਤੋਂ ਵਧੀਆ ਅਗਰ। ਲਗਵਾਣੀ ਦਾ ਆਈ ਡੀ ਪੀ ਤੋਂ ਹੀ ਲਗਵਾਓ ਮੇਰੇ ਹਿਸਾਬ ਨਾਲ ਕਿਸੇ ਤੇ ਭਰੋਸਾ ਕਰਨ ਨਾਲੋਂ ਆਈ ਡੀ ਟੀ ਪੀ ਤੋਂ ਹੀ ਲਗਵਾਓ
ਇਹ ਕਿਹੜੀ ਸਾਈਡ ਹੈ।
ਆਈ ਡੀ ਪੀ ਹੈ ਪਟਿਆਲਾ ਲੀਲਾ ਭਵਨ। ਜਿਹੜੇ ਆਈਲਟਸ ਦਾ ਪੇਪਰ ਲੈਂਦੇ ਨੇ ਉਹਨਾਂ ਦਾ ਹੀ ਹੈ ਮਤਲਬ
ਠੀਕ ਹੈ ਠੀਕ ਹੈ।
ਉਹਨਾਂ ਦੀ ਬ੍ਰਾਂਚ ਹੀ ਹੈ ਇਹ ਇਹ ਫਾਈਲ ਆਉਂਦੇ ਨੇ ਇਹਨਾਂ ਦੀ ਆਪਣੀ ਕੋਈ ਕੋਸਟ ਨਹੀਂ ਹੁੰਦੀ ਜਿਵੇਂ ਏਜਟ ਮੰਗਦੇ ਨੇ ਕਿ ਤੁਹਾਡਾ ਵੀਜ਼ਾ ਆ ਗਿਆ ਇੰਨੇ ਸਾਡੇ ਉਸ ਤੋਂ ਬਾਅਦ ਇੰਨਾ ਪੈਕੇਜ ਲੈਂਦੇ ਨੇ ਇਹ ਸਿਰਫ ਆਪਣੇ ਤੋਂ ਫੀਸ ਵਗੈਰਾ ਭਰਵਾਾਂਦੇ ਨੇ ਬਾਕੀ ਜਿਹੜਾ ਹੋਰ ਕੋਈ ਖਰਚਾ ਹੁੰਦਾ ਜਾਂ ਫੰਡ ਵਗੈਰਾ ਉਹ ਅਕਾਉਂਟ ਚ ਸ਼ੋਅ ਕਰਨੇ ਹੁੰਦੇ ਨੇ। ਬਾਕੀ ਸਾਰਾ ਕੁਛ ਮਤਲਬ ਇਹ। ਫ੍ਰਰੀ ਚ ਕਰਦੇ ਨੇ ਗਾਈਡ ਆਪਾਂ ਨੂੰ ਗਾਈਡ ਵੀ ਕਰਦੇ ਨੇ
ਮਤਲਬ ਫੀਸ ਦਾ ਖ਼ਰਚਾ ਕਿੰਨਾ ਕੁ ਆ ਜਾਂਦਾ ਹੈ।
ਕਿਵੇਂ
ਫੀਸ ਦਾ ਖਰਚਾ ਕਿੰਨਾ ਕੁ ਆ ਜਾਂਦਾ।
ਜਿਵੇਂ ਫੀਸ ਅਗਰ ਆਪਾਂ ਨੇ ਸਾਲ ਦੀ ਭਰਨੀ ਹੈ ।ਤਾਂ ਪੰਦਰਾਂ ਚੌਦਾਂ ਲੱਖ ਐਵੇਂ ਹੁੰਦੀ ਆ ਅਲੱਗ ਅਲੱਗ ਹੁੰਦੀ ਹੈ ।ਸਾਰੀ ਯੂਨੀਵਰਸਿਟੀਆਂ ਦੀ ਬਾਕੀ ਕੋਰਸਾਂ ਦੇ ਹਿਸਾਬ ਨਾਲ ਵੀ ਹੁੰਦਾ ਵੀ ਆਪਾਂ ਕੋਰਸ ਕਿਹੜਾ ਲੈ ਰਹੇ
ਨਹੀਂ ਜਿੱਦਾਂ ਤੁਸੀਂ ਹੁਣ ਸਟੱਡੀ ਕੀਤੀ ਹੈ ਠੀਕ ਹੈ ਆਈਲੈਟਸ ਦੀ ਤਾਂ ਤੁਹਾਡੀ ਕਿੰਨੀ ਕੁ ਇਨਕਮ ਹੋ ਗਈ ਹੋਣੀ ਵੀ ਜਿਹੜੀ ਤੁਹਾਡੀ ਸਟੱਡੀ ਸਟਡੀ ਚ ਉਹ ਹੋ ਗਈ ਹੋਣੀ ਲੱਗ ਗਈ ਹੋਣੀ
ਜੀ ਸਿਰਫ ਆਈਲਟਸ ਦੇ ਪੇਪਰ।
ਹਾਂਜੀ ਹਾਂਜੀ।
ਮੇਰਾ ਤਾਂ ਸੱਤਰ ਹਜ਼ਾਰ ਲੱਗ ਗਿਆ ਆਰਾਮ ਨਾਲ।
ਠੀਕ ਹੈ ਠੀਕ ਹੈ ਚਲੋ ਉਹੀ ਹੈ ਸੱਤਰ ਹਜ਼ਾਰ ਚਾਹੇ ਲੱਖ ਲੱਗ ਜੇ ਪਰ ਉਹੀ ਗੱਲ ਅਗਰ ਬਾਹਰ ਜਾ ਕੇ ਉਹਦਾ ਮੁੱਲ ਪੈ ਜੇ ਨਾ ਫੇਰ ਉਹ ਸੱਤਰ ਹਜ਼ਾਰ ਐਡਾ ਕੋਈ ਉਹ ਨੀ ਹੁੰਦਾ ਹੈਗਾ ਆਪਾਂ ਨੂੰ
ਇਹ ਤਾਂ ਹੈ ਹੁਣ ਆਪਣੇ ਇੱਥੇ ਥੋੜੇ ਮੇਰੇ ਪ ਮੇਰੇ ਪੈਸੇ ਵੀ ਕਾਫ਼ੀ ਖ਼ਰਾਬ ਹੋਏ ਨੇ ਆ ਪਹਿਲਾਂ ਮੈਨੇ ਕਨੇਡਾ ਦੀ ਲਾਈ ਸੀ ਤੇ ਉਹ ਵੀ ਭਰਤੀ ਸੀ ਫੀਸ ਅੱਸੀ ਹਜ਼ਾਰ ਉਹ ਸਾਡਾ ਵੇਸਟ ਹੀ ਗਿਆ ਹੈ। ਕਿਉਂਕਿ ਉਹ ਕਿਹੜਾ ਵਾਪਸ ਮੁੜੇ ਨੇ। ਫਿਰ ਅਸੀਂ ਕੈਂਸਲ ਕਰ ਤਾਂ ਕਨੇਡਾ ਦਾ ਮੇਰੇ ਬ੍ਰਦਰ ਕਹਿਣ ਲੱਗੇ ਵੀ ਉੱਥੇ ਕੋਈ ਕੰਮ ਨ ਉੱਥੇ ਐਵੇਂ ਆ ਚੱਲ ਮੈਂ ਕਿਹਾ ਫਿਰੂ ਓ ਠੀਕ ਹੈ ਤੇ ਬਾਕੀ ਇੱਕ ਕੁੜੀ ਹੁੰਦੀ ਸੀ। ਸਾਡੇ ਪਿੰਡ ਦੀ ਮੇਰੀ ਨਾਲ ਪੜ੍ਹਦੀ ਹੁੰਦੀ ਸੀ। ਉਹ ਉਹ ਉਹ ਤਾਂ ਕਦੋਂ ਦੀ ਚਲੀ ਗਈ ਤੇ ਉਹ ਇੰਨੇ ਮਾਰਿਆ ਯੂਕੇ ਚ ਹੀ ਗਈ ਹੈ।
ਸਹੀ ਗੱਲ ਆ ਉਹੀ ਗੱਲ ਹੈ। ਵੀ ਬਾਹਰ ਬਾਹਰ ਬਾਹਰ ਜਾਣ ਦਾ ਵੀ ਤਾਂ ਹੀ ਫਾਇਦਾ ਅਗਰ ਆਪਾਂ ਆਪ ਕੋਈ ਪੈਸਾ ਕਮਾ ਰਹੇ ਹਾਂ ਜਦੋਂ ਤੱਕ ਆਪਾਂ ਕੁੱਛ ਕਮਾਉਂਦੇ ਨੀ ਫਿਰ ਜਾਣਦਾ ਵੀ ਕੁਛ
ਬਾਕੀ ਕਈ ਲੋਕ ਜਾਣ ਕੇ ਵੀ ਕਹਿ ਦਿੰਦੇ ਨੇ ਵੀ। ਸਾਡੀ ਟੋਰ ਬਣੇਗੀ ਸਾਡਾ ਬੱਚਾ ਇੰਨੇ ਕਮਾ ਰਿਹਾ ਵੀ ਲੋਕਾਂ ਦੀ ਲੋਕਾਂ ਸਾਹਮਣੇ ਟਰ ਬਣਾਉਣ ਦੇ ਮਾਰੇ ਬਾਕੀ ਰੱਬ ਨੂੰ ਪਤਾ ਸੱਚੀ ਬਣਾ ਰਹੀ ਹੈ।
ਸਹੀ ਗੱਲ ਹੈ ਇਹਦੇ ਤਾਂ ਇਹਦਾ ਇਹ ਜਾ ਤਾਂ ਰੱਬ ਨੂੰ ਪਤਾ ਜਾਂ ਤਾਂ ਰੱਬ ਨੂੰ ਪਤਾ ਜਾਂ ਮਾਂ ਬਾਪ ਨੂੰ ਪਤਾ ਕਿਉਂ ਨੇ ਕਿੱਦਾਂ ਹੋਏ ਇਕ ਇਕ
ਇਹ ਤਾਂ ਹੈ ਬਾਕੀ ਜਿਹੜੇ ਕੱਪੜਿਆਂ ਦੇ ਜ਼ਿਆਦਾ ਸ਼ੌਕੀਨ ਹੁੰਦੇ ਨੇ ਖਰਚੇ ਕਰਦੇ ਨੇ ਮੇਰੇ ਹਿਸਾਬ ਨਾਲ ਉਹ ਕਾਮਯਾਬ ਨੀ ਹੈਗੇ ਬਾਹਰ ਜਾ ਕੇ ਕਿਉਂਕਿ ਉਹ ਉੱਥੇ ਜਾ ਕੇ ਹੋਰ ਚੱਲਦੇ ਨੇ
ਹੈਲੋ।
ਇੱਕ ਇੱਕ ਡੱਕ ਨੀ ਤੋੜ ਹੁੰਦਾ ਹੈਗਾ ਹੈਲੋ
ਹੈਲੋ